ਮੈਡਮ
ਸਤਿ ਸ਼੍ਰੀ ਅਕਾਲ ਮੈਡਮ ਹੋਰ ਕਿਵੇਂ ਓ
ਵਧੀਆ ਮੈਮ ਤੁਸੀਂ ਦੱਸੋ?
ਹਾਂਜੀ ਹਾਂ ਮੈਂ ਵੀ ਵਧੀਆ ਹੋਰ ਕੀ ਕਰਦੇ ਸੀ?
ਕੁਛ ਨਹੀਂ ਮੈਮ ਬਸ ਫਰੀ ਸੀਗੇ ਤੁਸੀਂ ਦੱਸੋ?
ਹਾਂਜੀ ਹਾਂ ਮੈਂ ਵੀ ਬਸ ਘਰ ਦਾ ਕੰਮ ਕਰਕੇ ਹਟੀ ਸੀਗੀ ਕੱਪੜੇ ਵ ਵਗੈਰਾ ਧੋ ਕੇ ਤੇ ਮੈਂ ਕਿਹਾ ਚੱਲ ਹੁਣ ਕੰਮ ਕਰ ਲਾ ਮਾੜਾ ਜਾ
ਹਾਂਜੀ, ਹਾਂਜੀ ਮੈਂ ਵੀ ਸੋਚ ਰਹੀ ਸੀਗੀ ਮੇਰੇ ਤੋਂ ਵੀ ਦੋ ਤਿੰਨ ਦਿਨ ਹੋ ਗਏ ਕੰਮ ਹੋਇਆ ਨੀ।
ਅੱਛਾ ਕੀ ਹੋ ਗਿਆ ਸੀ
ਮੈਮ ਮੈਨੂੰ ਬੁਖਾਰ ਹੋ ਗਿਆ ਸੀਗਾ
ਹਾ ਦੱਸ ਸਹੀ ਗਰਮੀ ਬਹੁਤ ਆ ਨਾ ਇੱਕ ਤਾਂ ਦਵਾ ਹੂੰ, ਹੂੰ ਦਵਾਈ ਲੈ ਲੈਣੀ ਸੀ
ਹਾਂਜੀ, ਹਾਂਜੀ ਮੈਮ ਰਾਤ ਲੈ ਕੇ ਆਏ ਸੀਗੇ ਰਾਤ ਚਲੋ ਪਹਿਲਾਂ ਤਾਂ ਮੈਨੇ ਲਈ ਨੀ ਪਰ ਜਦੋਂ ਰਾਤ ਜ਼ਿਆਦਾ ਹੋ ਗਿਆ ਫਿਰ ਰਾਤ ਲਈ ਸੀਗੀ
ਅੱਛਾ-ਅੱਛਾ
ਹਾਂਜੀ।
ਹੁਂ ਐਹੀ ਹੈ, ਗਰਮੀ ਬਹੁਤ
ਗਰਮੀ ਕਰਕੇ। ਹਾਂਜੀ, ਕੁਛ ਜਵਾਕ ਆਏ ਹੋਏ ਨੇ, ਉਹ ਧੁੱਪ ਚ ਫਿਰੀ ਜਾਂਦੇ ਨੇ। ਫਿਰ ਉਹ ਇਕੱਲੇ ਵੀ ਨਹੀ ਜਾ ਸਕਦੇ। ਫਿਰ ਉਹਨਾਂ ਨਾਲ ਜਾਣਾ ਪੈਂਦਾ ਆ।
ਅੱਛਾ- ਅੱਛਾ ਮਤਲਬ ਛੁੱਟੀਆਂ ਕਰਕੇ ਆਏ ਹੋਣੇ ਨਾ?
ਹਾਂਜੀ, ਛੁੱਟੀਆਂ ਕਰਕੇ ਆਏ ਹੋਏ ਨੇ।
ਅੱਛ-ਅੱਛਾ, ਚੱਲ ਵਧੀਆ ਫਿਰ ਤਾਂ। ਨਹੀਂ, ਮੈਂ ਤਾਂ ਨਹੀ ਗਈ ਵੀ, ਜੀ ਉਹ ਮੇਰੇ ਭਾਬੀ ਗਏ ਹੋਏ ਨੇ ਆਪਣੇ ਪੇਕੇ।
ਅੱਛਾ?
ਹਾਂ- ਹਾਂ, ਤਾਂ ਫਿਰ ਉਹਦੇ ਕਰਕੇ 'ਔਖਾ ਹੋ ਜਾਂਦਾ ਆ ਫਿਰ ਮਤਲਬ ਘਰ ਦਾ ਕੰਮ ਵੀ ਕਰਨਾ ਹੁੰਦਾ ਆ, ਫਿਰ ਮੰਮੀ ਤੋ ਹੁੰਦਾ ਨੀ ਆ।
ਅੱਛਾ-ਅੱਛਾ, ਚਲੋ ਕੋਈ ਨੀ ਜੀ।
ਹਾਂਜੀ ਹਾਂ, ਟਾਈਮ? ਹਾਂ, ਨਹੀਂ ਹਜੇ ਖਾਣਾਂ ਸੀਗਾ ਹਜੇ ਬਸ- ਕੰਮ ਕਰਕੇ ਹਟੀ ਸੀਗੀ। ਮੈਂ ਕਿਹਾ ਚਲ ਮਾੜਾ ਕੰਮ ਕਰ ਲਈਏ। ਇਕ ਕੋਲ ਸੀ ਕੋਲ ਦਾ।
ਅੱਛਾ-ਅੱਛਾ। ਚਲੋ ਵਧੀਆ ਗੱਲ ਹੈ ਫੇਰ ਤਾਂ।
ਹਾਂਜੀ ਹਾਂ, ਕਿਉਂਕਿ, ਇੱਕ ਮਤਲਬ ਕਿੰਨੇ ਦਿਨ ਹੋ ਗਏ ਹੋਏਆ ਨੀ ਨਾ।
ਹਾਂਜੀ- ਹਾਂਜੀ, ਮੇਰੇ ਤੋਂ ਵੀ ਨਹੀ ਹੋਇਆ। ਪਹਿਲਾਂ ਤਾਂ ਪਿਛੇ ਨੂੰ ਦੇਖੋ ਮੈਮ, ਕਿੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ, ਇਹਦੇ ਵਿੱਚ ਕਾਲ ਨਾ ਲੱਗ ਰਹੀ ਠੀਕ ਏ ਜੇ ਲੱਗ ਜਾਂਦੀ, ਆਵਾਜ਼ ਵੀ ਨਹੀਂ ਆ ਰਹੀ ਸੀਗੀ।
ਹਾਂਜੀ ਹਾਂ। ਮੇਰਾ ਤਾਂ ਮਤਲਬ ਪਹਿਲਾ। ਲੱਗ ਹੀ ਨਹੀ ਰਹੀ ਸੀ ਕੋਲ ਲੱਗਦੀ ਉਹ ਨੀ ਸੀਗੀ, ਉਹ ਬਿਜੀ- ਬਿਜੀ ਦੱਸੀ ਜਾਂਦਾ ਸੀਗਾ। ਹਾਂ-ਹਾਂ, 'ਤੇ ਕੱਲ ਤੋਂ ਹੀ ਲੱਗਣ ਲੱਗੀ ਆ, ਮੇਰੀ ਮੈਂ ਦੁਬਾਰਾ ਫਿਰ ਆਈਡੀ ਉਹ ਕਰਕੇ, ਲੋੌਗ ਆਊਟ ਕਰਕੇ ਤੇ ਫਿਰ ਦੁਬਾਰਾ ਇੰਸਟੋਲ ਕੀਤੀ ਆ, ਫਿਰ ਮਾੜਾ ਜਿਹਾ ਲੱਗਣ ਲੱਗੀ ਹੈ।
ਅੱਛਾ-ਅੱਛਾ, ਚਲੋ ਵਧੀਆ ਗੱਲ ਆ ਫਿਰ ਤਾਂ, ਮੇਰੀ ਵੀ ਪਹਿਲਾਂ ਮੈਨੂੰ ਲੱਗ ਲੱਗ ਰਿਹਾ ਸੀਗਾ ਵੀ ਲੱਗਣ ਹੀ ਨਹੀਂ, ਪਰ ਚਲੋ ਲੱਗ ਗਈ ਹੁਣ ਦੇਖੋ ਹਨਾ।
ਹਾਂਜੀ, ਹਾਂ ਇਹ ਤਾਂ ਹੈ, ਬਸ ਰੀਫਰੈਸ਼ ਜੇਹਾ ਕਰੀ ਜਾਵੇ ਯਾ ਫਿਰ ਮੈਂ ਤਾਂ ਇੰਸਟੋ ਦੁਬਾਰਾ ਲੌਗ ਆਊਟ ਹੋ, ਇੰਸਟੋ ਅਨਇੰਸਟਾਲ ਕਰਕੇ, ਇੰਸਟੋਲ ਕਰ ਲਈ ਸੀਗੀ।
ਅੱਛਾ -ਅੱਛਾ, ਚਲੋ ਵਧੀਆ ਗੱਲ ਹੈ, ਫਿਰ ਤਾਂ ਚਲੋ ਕੋਲ ਲੱਗਣੀ ਸਟਾਰਟ ਵੀ ਹੋ ਜਾਂਦੀ ਹੈ, ਹਨਾ?
ਹਾਂਜੀ ਹਾਂ ਸਟਾਰਟ ਹੋ ਗਈ ਸੀਗੀ, ਬਸ ਫਿਰ ਮੈਂ ਦੋ ਕੁ, ਈ ਕੀਤੀਆਂ ਸੀਗੀਆਂ ਹਾਂਜੀ, ਕੱਲ ਕੀਤੀ ਸੀਗੀ। ਤੇ ਮੈਂ ਕਿਹਾ ਚਲੋ, ਅੱਜ ਪੂਰੀਆਂ ਹੋ ਜਾਣ, ਫਿਰ ਤਾਂ ਕਰਕੇ ਉਹਨਾਂ ਨੂੰ ਚਾਹੀਦੀਆਂ ਨੇ ਨਾ ਕੋਲਾਂ ਵੀ ਪੂਰੀਆਂ।
ਹਾਂਜੀ- ਹਾਂਜੀ ਮੇਰੀਆਂ ਵੀ ਦੋ ਤਿੰਨ ਕੇ ਰਹਿ ਗਈਆਂ, ਕੋਲ ਤਾਂ ਮੈਨੂੰ ਵੀ ਐਂ ਸੀਗਾ ਵੀ ਅੱਜ ਮੈਨੂੰ ਨੇ ਬੇੜ ਦੇਣੀਆਂ ਨੇ।
ਹਾਂਜੀ ਹਾਂ, ਇਹ ਤਾਂ ਹੈ ਮੇਰੀਆਂ ਹਜੇ ਰਹਿੰਦੀਆਂ ਨੇ ਦੱਸ।
ਅੱਛਾ -ਅੱਛਾ, ਚਲੋ ਕੋਈ ਨੀ ਉਹ ਤਾਂ ਹੋ ਜਾਣੀਆਂ ਹੌਲੀ- ਹੌਲੀ ਆਪੇ।
ਹਾਂਜੀ ਹਾਂ, ਹੋ ਜਾਣਗੀਆਂ ਮੈਂ ਕਰਦੀਆ ਹਾਂ ਕੋਸ਼ਿਸ਼ ਪੂਰੀ ਤੇ ਪੂਰੇ-
ਹਾਂਜੀ -ਹਾਂਜੀ ਦੇਖੋ ਅੱਜ -ਅੱਜ- ਅੱਜ ਕੱਲ ਚ ਤਾਂ ਹੋ ਹੀ ਜਾਣਗੀਆ।
ਹਾਂਜੀ ਹਾਂ, ਜੇ ਆਪਾਂ ਚਲੋ ਲਗਾਤਾਰ ਬੈਠੇ ਰਹੀਏ ਨਾ ਤਾਂ- ਤਾਂ ਹੋ ਹੀ ਜਾਂਦੀਆਂ ਨੇ।
ਜਾਂਦੀਆਂ ਨੇ, ਆਪਾਂ ਨੂੰ ਬਸ ਐਂ ਵੀ ਮਨ ਮਾਰ ਕੇ ਬੈਠਣਾ ਪੈਂਦਾ ਆ।
ਹਾਂਜੀ ਹਾਂ, ਇਹ ਤਾਂ ਹੈ। ਪਰ ਨਾਲੇ ਚਲੋ ਕੀ ਆ? ਆਪਾਂ ਬੋਲਣਾ ਹੀ ਆ ਬਸ ਹੋਰ ਕੀ ਹੈ, ਫਰੀ ਦੇ ਪੈਸੇ ਨੇ ਇਹ ਤਾਂ।
ਬੋਲਦੇ ਹੀ ਆ ਹਨਾ?
ਹੂੰ- ਹੂੰ, ਫਰੀ ਦੇ ਪੈਸੇ
ਫਰੀ ਪੈਸਾ ਹਾਂਜੀ-ਹਾਂਜੀ ਸਈ ਗੱਲ ਐ ਆਪਣਾ ਕੇੜਾ ਜ਼ੋਰ ਲੱਗਦਾ, ਆਪਾਂ ਨੇ ਤਾਂ ਬੋਲਣਾ ਈ ਹੁੰ ਦਾ ਜਿਹਾ ਜਾ ਆਪਾਂ ਘਰਦੇਆਂ ਨਾਲ ਬੋਲ ਲੈਨੇ ਆਂ ਓਹੇ ਜਿਆ ਆਪਾਂ ਕੋਲ ਤੇ ਬੋਲ ਲੈਨੇ ਆਂ ਹਨਾ। ਉਂਜ ਵੀ ਜੇ ਕਿਸੇ ਰਿਸ਼ ਊਂ ਹਨਾ।
ਹਾਂ।
ਤੇ ਕਿਸੇ ਊਂ ਵੀੇ ਜੇ ਕਿਸੇ ਰਿਸ਼ ਰਿਸ਼ਤੇਦਾਰ ਦਾ ਫੋਨ ਆ ਜੇ, ਆਪਾਂ ਓਦੇ ਨਾਲ ਵੀ ਤਾਂ ਗੱਲ ਕਰਦੇ ਈ ਆਂ।
ਹਾਂਜੀ ਹਾਂ ਏਹ ਤਾਂ ਹੈ, ਓਦਾਂ ਵੀ ਨਾਲੇ ਆਪਾਂ ਫੋਨ ਈ ਦੇਖਣਾ ਹੁੰਦਾ, ਇੰਸਟਾਗ੍ਰਾਮ ਵਗੈਰਾ ਈ। ਚਲੌਣੀ ਹੁੰਦੀ ਆ ਤਾਂ ਕਰਕੇ ਵਦੀਆ ਹੁਣ ਇਹ, ਹੂੰ-ਹੂੰ। ਐਂ ਹੁੰਦਾ ਵੀ ਚੱਲ ਜਦ ਤੱਕ ਹੈਗਾ ਏਆ ਓਦੋਂ ਤੱਕ ਕਰ ਲਓ ਕੰਮ ਹਨਾ ਫਿਰ ਕ ਕੀ ਪਤਾ ਏਹਦਾ ਕਦੋਂ ਮੁੱਕ ਜਵੇ।
ਮੁੱਕ ਜੇ ਸਈ ਗੱਲ ਐ ਹਾਂਜੀ-ਹਾਂਜੀ, ਆਪਾਂ ਨੂੰ ਐਈਂ ਹੁੰਦਾ ਵੀ ਚੱਲ ਕਰ ਲਈਏ ਹੁਣ ਵੇਲੇ ਆ, ਹੁਣ ਮੈਨੂੰ ਵੀ ਦੇਖੋ ਛੁੱਟੀਆਂ ਹੋਈਆਂ-ਹੋਈਆਂ ਨੇ।
ਅੱਛਾ-ਅੱਛਾ।
ਤਾਂ ਕਰਕੇ ਫਿਰ ਮੈਂ ਵੀ ਸੋਚ ਲਿਆ ਵੀ ਚਲੋ ਵੇਲੇ ਹੁੰਨੇ ਆਂ ਆਪਾਂ ਨੇ ਕੇੜਾ ਕਿਤੇ ਜਾਣਾ ਏ ਵੀ ਤਾਂ ਕਰ ਲੈਨੇ ਆਂ।
ਹਾਂਜੀ ਹਾਂ ਏਹ ਤਾਂ ਹੈ ਵੇਲੇ ਹੁੰਨੇ ਆਂ। ਤਾਂ ਕਰਕੇ ਏਹੀ ਵਦੀਆ, ਹੂੰ-ਹੂੰ।
ਘੁੰਮਣ-ਫਿਰਨ ਤੇ ਦੇਖੋ ਜੀਅ ਵੀ ਨੀ ਕਰਦਾ ਹੁਣ ਗਰਮੀ ਹੋ ਰਈ ਏ ਜ਼ਾਦਾ।
ਹਾਂਜੀ ਹਾਂ। ਸਈ ਗੱਲ ਗਰਮੀ ਤਾਂ ਬੋਹ ਘਰੋਂ ਬਾਰ ਨਿਕਲਣ ਦਾ ਜੀ ਓ ਨੀ ਕਰਦਾ ਏਦਾਂ ਈ ਆ ਵੀ
ਤੇ ਆ ਮੌਸਮ ਦਾ ਵੀ ਦੇਖੋ ਕੋਈ ਪਤਾ ਨੀ ਲੱਗਦਾ ਮਿੰਟ ਚ ਬੱਦਲ ਹੋ ਜਾਂਦਾ, ਕਦੇ ਗਰਮੀ ਹੋ ਜਾਂਦੀ ਐ।
ਵੀ ਹਾਂ ਏਦਾਂ ਹੁੰਦਾ ਐ ਵੀ ਚਲੋ ਹਨਾ ਆਪਾਂ ਘਰ ਓਹ ਕਰ ਲਈਏ ਘਰੇ ਈ ਬੈਠੇ ਰਈਏ ਏ ਸੀ ਚ ਬਸ।
ਹਾਂਜੀ-ਹਾਂਜੀ ਸਈ ਗੱਲ ਆਪਾਂ ਨੂੰ ਐ ਹੁੰਦਾ ਹੁਣ ਦੇਖੋ ਏ ਸੀ ਲਾਗੇ ਹਰ ਘਰ। ਏਸੀਆਂ ਚੋਂ ਨਿਕਲਨ ਦਾ ਤਾਂ ਬਿਲਕੁਲ ਵੀ ਜੀਅ ਨੀ ਕਰਦਾ।
ਹਾਂਜੀ ਹਾਂ ਏਹ ਤਾਂ ਹੈ ਸਈ ਗੱਲ ਐ ਬਿਲਕੁਲ ਜੀਅ ਨੀ ਕਰਦਾ ਹੈਗਾ।
ਲੱਗੇ ਜੀ ਆਪਾਂ ਨੂੰ ਇੰਨੀ ਓਹ ਲੱਗੂਗੀ ਵੀ, ਹਾਏ ਕਿੱਥੋਂ ਓ ਹੋ ਗੇ।
ਹੂੰ-ਹੂੰ ਏਹ ਤਾਂ ਹੈ ਨਾਲੇ ਪਤਾ ਕੀ, ਹਾਂ। ਨਾਲੇ, ਹਾਂ-ਹਾਂ ਨਾਲੇ ਕੁੱਛ ਏਸੀ ਆ ਨੇ ਜ਼ਾਦਾ ਗਰਮੀ ਵਧਾਈ ਹੋਈ ਆ, ਹੁਣ ਦੇਖ ਲੋ ਹਰ-ਹਰ ਇੱਕ ਇੱਕ ਹਰ ਘਰ ਚ ਦੇਖਲੋ ਏ ਸੀ ਆ ਦੋ-ਦੋ ਏ ਸੀ
ਦੋ-ਦੋ ਏ ਸੀ ਨੇ ਦੋ-ਦੋ, ਤਿੰਨ-ਤਿੰਨ ਏ ਸੀ ਨੇ ਜੀ।
ਹਾਂ ਇੱਕ ਗਲੀ ਚ ਈ ਦੇਖ ਲਓ ਸਾਰੇਆਂ ਦੇ ਇੰਨੇ-ਇੰਨੇ ਏ ਸੀ ਨੇ।
ਹਾਂਜੀ-ਹਾਂਜੀ ਸਾਡੀ ਵੀ ਦੇਖ ਲੋ। ਮੈਮ ਗਲੀ ਚ ਸਾਡੀ ਚ ਬੋਹ ਜ਼ਾਦਾ ਏ ਸੀ ਹੋ ਗਏ ਬੋਹ ਜ਼ਾਦਾ। ਪਿਛਲੇ ਸਾਲ ਤਾਂ ਸਾਨੂੰ ਬੋਹਤ ਜਾਦਾ ਤੰਗੀ ਹੋਈ ਐ ਮੈਮ ਕਿਉਂਕਿ ਹਰ ਘਰ ਏਸੀ ਹੋ ਗਏ ਤੇ ਟਰਾਂਸਫਾਰਮ ਮੈਮ ਧਰਿਆ ਨਈਂ ਹੋਇਆ ਤਾਰ ਈ ਸੀਗੀ ਓ ਤਾਰ ਰੋਜ ਫੁਕ ਜਾਂਦੀ ਸੀਗੀ ਰੋਜ ਮੈਮ। ਡੇਲੀ ਦਾ ਕੰਮ ਸੀਗਾ। ਤੇ ਫਿਰ ਕੋਈ ਮੋਟੀ ਤਾਰ ਲਿਆਏ ਓਹ ਓ ਕੱਢ ਦਿੰਦੀ ਸੀਗੀ ਦੋ ਤਿੰਨ ਦਿਨ ਕੱਢ ਦਿੰਦੀ ਸੀਗੀ। ਓਹ ਵੀ ਵੱਦ ਵੱਦ ਨੀ ਕੱਢਦੀ ਸੀਗੀ, ਫਿਰ ਓਹ ਬਿਜਲੀ ਮਹਿਕਮੇ ਆਲੇ ਵੀ ਕੈਣ ਲਾਗ ਗੇ ਵੀ ਹਾਂ ਤੁਸੀਂ ਤਾਂ ਟਰਾਂਸਫਾਰਮਰ ਈ ਧਰਵਾਓ ਫਿਰ ਰੋਜ਼ ਰਾਤ ਨੂੰ ਵੀ ਦੇਖੋ ਸਰਪੰਚ ਨੂੰ ਤੰਗ ਕਰਨਾ ਹਨਾ। ਸਾਨੂੰ ਵੀ ਨੀ ਵਦੀਆ ਲੱਗਦਾ ਸੀਗਾ।
ਹਾਂਜੀ, ਹਾਂ ਹਾਂ, ਇਹ ਤਾਂ ਹੈ।
ਦੇਖੋ ਜਿਹੜੀ ਮੈਮ ਸਾਡੀ ਤਾਰ ਸੀਗੀ, ਉਹ ਸਾਡੀ ਦੂਸਰੀ ਗਲੀਆਂ ਨਾਲ, ੳਨਾਂ ਨਾਲ ਸਾਂਝੀ ਸੀਗੀ। ਉਹਨਾਂ ਦੇ ਉੱਧਰ, ਇੰਨੇ ਏਸੀ ਨਹੀਂ ਸੀਗੇ।
ਅੱਛਾ ਅੱਛਾ, ਹਾਂ, ਫਿਰ ਉਹਨਾਂ ਨੂੰ ਵੀ ਪ੍ਰੋਬਲਮ ਹੋਣੀ ਆ।
ਤਾਂ ਕਰਕੇ, ਫਿਰ ਉਹ ਸਾਡੀ ਤਾਰ ਕੱਢ ਦਿੰਦੇ ਸੀਗੇ।
ਠੀਕ ਆ ਠੀਕ ਆ, ਤਾਂ ਸਹੀ ਗੱਲ ਆ, ਇਹ ਤਾਂ ਹੁੰਦਾ ਹੀ ਆ, ਹਮ। ਕਿਉਂਕਿ ਫਿਰ ਜਦੋਂ ਦੇਖ ਲਓ ਇੰਨੇ ਹੋ ਹੋ ਜਾਣੇ, ਤੇ ਫਿਰ ਬਿਜਲੀ 'ਚੱ ਵੀ ਹੋਈ ਪੈਣ ਲੋੜ ਪੈਣਾ ਆ, ਹਾਂਜੀ ਹਾਂ। ਤੇ ਤਾਂ ਕਰਕੇ ਹੋ ਜਾਂਦਾ ਹੈ, ਪਰ ਹੁਣ ਏ ਸੀ ਬਿਨਾਂ ਰਿਹਾ ਵੀ ਨਹੀਂ ਜਾਂਦਾਂ।
ਸਹੀ ਗੱਲ ਆਈ, ਏ ਸੀ ਬਿਨਾਂ ਤਾਂ ਕੋਈ ਨਹੀਂ ਰਹਿ ਸਕਦਾ। ਉਹੀ ਹੈ ਦੇਖਲੋ ਮੈਮ, ਹੁਣ ਮੈਨੂੰ ਜ਼ੁਖਾਮ ਹੋ ਰਿਹਾ ਇਹਨਾ ਜ਼ਿਆਦਾ ਮੈਨੂੰ, ਏ ਸੀ ਦੇ ਕਾਰਨ ਹੋਇਆ ਆ।
ਹਾਂ ਸਹੀ ਗੱਲ ਆ, ਕਦੇ ਆਪਾਂ ਚਲੋ ਧੁੱਪ ਗਰਮੀਂ 'ਚੱ ਨਿਕਲੇ, ਕਦੇ ਏ ਸੀ ਵੜ ਜਾਂਦੇ ਆ, ਉਹ
ਹਾਂਜੀ ਹਾਂਜੀ, ਕੁੱਛ ਲਗਾ ਲਓ, ਚਲੋ ਬਾਹਰ ਦੀ ਗੱਲ ਵੀ ਛੱਡੋ ਮੈਮ ਹੁਣ ਆਪਾਂ ਸਾਰਾ ਟਾਈਮ ਏ ਸੀ ਚੱਲਦਾ ਰਹਿੰਦਾ ਆ, ਏ ਸੀ ਜੇ ਬੈਠੇ ਰਹਿੰਦੇ ਆ ਸਾਰਾ ਦਿਨ
ਇਹ ਤਾਂ ਹੈ, ਸਹੀ ਗੱਲ ਹੈ, ਹਾਂ ਤਾਂ ਆਪਾਂ ਮਤਲੱਬ ਆਹ ਸਰੀਰ ਜਿਹਾ ਜੁੜ ਜਾਂਦਾ, ਹਮ ਹਮ। ਤੁਸੀਂ ਦੇਖਲੋ ਜਿਵੇਂ ਲਾਈਟ ਭੱਜ ਜਾਂਦੀ ਹੈ, ਤਾਂ ਬਿਲਕੁੱਲ ਵੀ
ਕਦੇ ਕਦੇ ਤਾਂ ਆਪਾਂ ਉਹ ਦੇਖੋ, ਬਾਹਰ ਬੈਠਣਾ ਚਾਹੀਦਾ ਆ। ਹੁਣ ਸਾਰਾ ਟਾਈਮ, ਇਹ ਚੀਜ਼ਾਂ ਆਪਾਂ ਨੂੰ ਖ਼ਰਾਬ ਕਰਦਾ। ਚਲੋ ਕਿਸੇ ਟਾਈਮ ਹੋਇਆ, ਰਾਤ ਨੂੰ ਹੋਇਆ ਆਪਣੇ ਲਗਾ ਲਿਆ। ਹੁਣ ਕਈਆਂ ਸਾਰੇ ਦਿਨ ਹੀ, ਚੱਲਦਾ ਰਹਿੰਦਾ ਆ।
ਹਾਂਜੀ ਹਾਂ, ਸਹੀ ਗੱਲ ਹੈ।
ਹੁਣ ਲੋਕਾਂ ਨੂੰ ਵੀ ਐਂ ਹੋ ਗਿਆ, ਵੀ ਕਿਹੜਾ ਬਿੱਲ ਆਉਣਾ ਆ ਸਾਡਾ
ਹਾਂ ਹਾਂਜੀ ਹਾਂ, ਦੇਖ ਲੋ ਛੇ ਸੌ ਉਨੀਟਾਂ ਉਲਟਾ ਮਾਫ਼ ਆਪਣੇ ਤਾਂ ਚਲੋ ਸਾਰਿਆਂ ਨੂੰ ਐ ਹੋ ਜਾਂਦਾ, ਵੀ ਹਾਂ ਚਲੋ ਵਧੀਆ
ਹਾਂਜੀ, ਤਾਂ ਕਰਕੇ ਵੀ
ਤੇ ਨਾਲੇ, ਫਿਰ ਐਂ ਹੁੰਦਾ ਵੀ ਚੱਲ ਜੇ ਕਈ ਵਾਰ ਉਹ ਨਾ ਲੈਟ ਭੱਜ ਜਾਂਦੀ ਹੈ ਰਾਤ ਨੂੰ, ਤਾਂ ਬਹੁਤ ਔਖਾ ਹੋ ਜਾਂਦਾ ਏ
ਸੋਣਾ ਹਾਂਜੀ, ਚਲੋ ਇੱਕ ਹੁੰਦਾ ਵੀ ਚਲੋ, ਅੱਧਾ ਘੰਟਾ 'ਕੁ ਹਨਾ ਕੂਲਿੰਗ ਰਹਿੰਦੀ ਆ, ਪਰ ਉਸ ਤੋਂ ਜ਼ਿਆਦਾ
ਹਾਂ ਹਾਂ ਉਹ ਤੋਂ ਜ਼ਿਆਦਾ ਫਿਰ, ਉਹ ਹਾਂ ਫਿਰ ਉਹੀ ਹੋ ਜਾਂਦਾ ਆ ਨਿਕਲ ਹੁੰਦੀ ਹੈ ਸਾਰੀ
ਸਾਰੀ ਕੁਲਿੰਗ ਨਿਕਲ ਜਾਂਦੀ ਆ, ਹਾਂਜੀ ਹਾਂਜੀ। ਪਰ ਜੇ ਜ਼ਿਆਦਾ ਟਾਈਮ ਮਤਲੱਬ ਕੀ ਏਸੀਂ ਠੰਡਾ ਰਹੇ, ਫਿਰ ਤਾਂ ਚਲੋ ਘੰਟਾ ਘੜੀ ਕੱਟ ਵੀ ਜਾਂਦਾ ਹੈ।
ਹਾਂ।
ਲਗਾ ਲਓ ਜਿਵੇਂ ਆਪਣੇ ਸਵੇਰੇ ਅ ਸੀ ਬੰਦ ਕਰੇ ਸੀਗੇ, ਹੁਣ- ਹੁਣ ਤੱਕ ਕਮਰੇ 'ਚ ਠੰਡੇ ਹੋਣਗੇ ਸਾਡੇ, ਹੁਣ ਵੀ ਦੇਖੋ ਕਮਰਾ ਠੰਡਾ ਪਿਆ ਆ, ਕਿਉਂਕਿ ਸਾਡੇ ਗੇਟ ਬੰਦ ਰੱਖ ਰੱਖਦੇ ਹਾਂ ਅਸੀਂ
ਹਾਂ ਹਾਂ, ਜੇ ਗੇਟ ਖੁੱਲ੍ਹਾ ਰੱਖੀ, ਫੇਰ ਉਹ ਬਾਹਰ ਨਿਕਲ ਨੱਕਲੀ ਆਉਂਦਾ, ਜਿਹੜੀ ਬਾਹਰਲੀ ਹਵਾ ਆ, ਉਹ ਅੰਦਰ ਆ ਜਾਂਦੀ ਹੈ। ਹਾਂ ਹਾਂ, ਜਿਹੜੀ ਬਾਹਰਲੀ ਹਵਾ ਉਹ ਅੰਦਰ ਆ ਜਾਂਦੀ ਹੈ, ਸੇਕ ਫੇਰ ਬਹੁਤ ਫੇਰ ਹੋ ਜਾਂਦਾ ਓਨਾ ਹੀ ਕੁਛ ਜ ਹਾਂਜੀ ਹਾਂ ਕੁਝ ਜਿਵੇਂ ਬੱਚੇ ਆਏ ਹੋਏ ਨੇ ਬੱਚੇ ਕਦੇ ਅੰਦਰ ਕਦੇ ਬਾਰ।
ਹੋਰ ਦਸੋ ਮੈਮ।
ਹਾਂਜੀ ਹਾਂ ਬੱਚੇ ਜਿਵੇਂ ਆਏ ਹੁੰਦੇ ਨੇ ਜਿਵੇਂ ਉਹ ਕਦੇ ਅੰਦਰ ਚੱਲ ਗਏ ਕਦੇ ਬਾਰ ਆ ਗਏ, ਫੇਰ ਉਹ ਜਿਹੜੀ ਕੂਲਿੰਗ ਆ ਉਹ ਬਾਰ ਆ ਨਿਕਲ ਆਉਂਦੀ ਆ।
ਤੇ ਬੱਚੇ ਟਿਕਦੇ ਨੀ ਹੈਗੇ ਇੱਕ ਜਗ੍ਹਾ ਬੈਠ ਕੇ ਖੇਲ ਨੀ ਸਕਦੇ। ਕਦੇ ਉਹ ਦੂਸਰੇ ਕਮਰੇ ਚਲ ਗਏ, ਕਦੇ ਇ ਇਧਰ ਆ ਗਏ ਹਨਾ।
ਹਾਂਜੀ ਹਾਂ ਬਿਲਕੁਲ ਬਿਲਕੁਲ ਬੱਚੇ ਤਾਂ ਬਹੁਤ ਪਰੇਸ਼ਾਨ ਕਰਦੇ ਨੇ।
ਪਰਸ਼ਾਨ ਕਰਦੇ ਨੇ, ਇੱਕ ਬੱਚਾ ਆਇਆ ਹੋਇਆ ਸਾਡੇ, ਉਹ ਛੋਟਾ ਆਏ ਹਨਾ, ਜੇ ਉਹਨੂੰ ਕਹਿ ਵੀ ਐ ਵੀ ਮਤਲਬ ਕੀ ਤੂੰ ਐ ਨਾ ਕਰ ਐ ਨਾ ਕਰ। ਉਹ ਜਦੇ ਬੈਗ ਚੱਕ ਲੈਂਦਾ ਵੀ ਮੈਂ ਤਾਂ ਚੱਲੇਆ।
ਅੱਛਾ ਅੱਛਾ ਬਹੁਤ ਖ਼ਰਾਬ ਨੇ ਬੱਚੇ ਤਾਂ ਹਾਂ।
ਸਹੀ ਗੱਲ ਐ, ਨਹੀਂ ਫੇਰ ਜਾਂ ਤਾਂ ਆਪਣਾ ਖੇਡਦੇ ਤਾਂ ਹੈ ਨੀ ਉਹੋ, ਖੇਤ ਚ ਚਲ ਜਾਂਦੇ ਨੇ, ਘਰੇ ਆ ਕੇ ਫੋਨ ਚ ਲੱਗੇ ਰਹਿੰਦੇ ਨੇ।
ਹਾਂ ਸਹੀ ਗੱਲ ਆ ਓਦਾਂ ਤਾਂ ਹੁਣ ਕੋਈ ਖੇਡਦਾ ਨੀ, ਹਾਂਜੀ ਹਾਂ।
ਜਿਹੜੇ ਬੜੇ ਨੇ ਉਹ ਫੋਨ ਚ ਲੱਗੇ ਰਹਿੰਦੇ ਨੇ ਖੇਤ ਚੋਂ ਆ ਕੇ ਜਿਹੜੇ ਛੋਟੇ ਨੇ ਉਹਨਾਂ ਦੇ ਪਿੱਛੇ ਪਿੱਛੇ ਫਿਰੀ ਜਾਂਦੇ ਨੇ। ਵੀ ਕੁੱਝ ਖੇਲ ਲੋ ਖੇਲ ਲੋੋ। ਫੇਰ ਉਹ ਪਤਾ ਕੀ ਕਰ ਦੇ ਨੇ। ਉਹਨੂੰ ਵੀ ਆਪਣੇ ਨਾਲ ਫੋਨ ਦੇ ਦਿੰਦੇ ਨੇ ਉਹਨੂੰ ਵੀ, ਉਹਨੂੰ ਵੀ ਆਪਣੇ ਨਾਲ ਗੇਮ ਖੇਡਣ ਲਾ ਦਿੰਦੇ ਨੇ, ਵੀ ਤੂੰ ਵੀ ਖੇਡਦਾ।
ਹੂ ਹੂ ਅੱਜ ਕੱਲ ਤਾਂ ਫੋਨ ਦਾ ਹੀ ਬੱਚਿਆਂ ਨੂੰ ਬਹੁਤ ਹੋ ਚਸਕਾ ਪੈ ਗਿਆ। ਹੂ ਹੂ, ਛੋਟੇ ਛੋਟੇ ਬੱਚੇ ਵੀ ਦੇਖਲੋ ਫੋਨ ਨੂੰ ਏਦਾਂ ਕਰਦੇ ਨੇ ਜਮਾਂ ਨਹੀਂ ਛੱਡਦੇ।
ਹਾਂਜੀ ਹਾਂਜੀ ਸਹੀ ਗੱਲ ਐ। ਹਾਂਜੀ ਹੋਰ ਮੈਮ ਮੈਮ ਤੁਹਾਡੇ ਸ਼ੋਰ ਬੜਾ ਆ ਰਿਹਾ ਆ।
ਹਾਂਜੀ ਹਾਂ ਅਤੇ ਹੋਰ ਹਾਂਜੀ ਹਾਂ ਬਸ ਅਤੇ ਹੋਰ ਰੋਟੀ ਖਾ ਲੀ ਤੁਸੀਂ?
ਨਹੀਂ ਨਹੀਂ ਮੈਂ ਹਲੇ ਖਾਣੀ ਆ।
ਅੱਛਾ ਅੱਛਾ ਦਵਾਈ ਲੈ ਲੈਂਦੇ ਧਿਆਨ ਨਾਲ ਅੱਜ ਕੱਲ੍ਹ ਗਰਮੀ ਬਹੁਤ ਆ।
ਹਾਂਜੀ ਹਾਂਜੀ ਲਈ ਸੀਗੀ ਮੈਮ ਦਵਾਈ ਹੁਣ ਤਾਂ ਫਰਕ ਆ ਤੇ ਰੋਟੀ ਖਾਣ ਨੂੰ ਦੇਖੋ ਮੈਮ ਜੀਅ ਜਾ ਨੀ ਕਰਦਾ ਬਸ।
ਹਾਂ ਹਾਂ ਇਹ ਤਾਂ ਹੈ।
ਹੁਣ ਬਸ ਮੰਮਾ ਮੰਮੀ ਨੇ ਰਸ ਵਗੈਰਾ ਲਿਆਣ ਕੇ ਦਿੱਤੇ ਸੀਗੇ ਉਹ ਖਾ- ਤੇ ਫ਼ਿਰ ਮੈਂ ਦਵਾਈ ਲਵਾਂਗੀ ਹਨਾ।
ਠੀਕ ਐ ਠੀਕ ਐ ਚਲੋ ਵਧੀਆ। ਚਲੋ ਠੀਕ ਐ ਮੈਮ ਆਪਣਾ ਟਾਈਮ ਪੂਰਾ ਹੋ ਗਿਆ, ਹਾਂਜੀ ਹਾਂ ਤਾਂ ਫੇਰ ਕਰਦੇ ਆ।
ਠੀਕ ਐ ਮੈਮ ਓਕੇ ਮੈਮ।
ਹਾਂਜੀ।